ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਠੀਕ ਐ।
ਹਾਂਜੀ।
ਹੋਰ ਠੀਕ ਹੋ ਮੈਂ ਕਿਆ।
ਹਾਂਜੀ ਹਾਂਜੀ।
ਕੀ ਕਰ ਰੇ ਸੀ।
ਬਸ ਕੁਛ ਨੀਂ ਬਜਾਰੋਂ ਆਇਆ ਸੀ।
ਅੱਛਾ ਕੀ ਕੋਈ ਕੰਮ ਸੀ ਬਾਜ਼ਾਰ ਚ।
ਆਹ ਉਹ ਸਮਾਨ ਲੈਣ ਗਿਆ ਸੀ ਘਰ ਦਾ।
ਅੱਛਾ ਜੀ, ਕਿਆ ਲੈਣ ਗਏ ਸੀ।
ਰਾਸ਼ਨ ਵਗੈਰਾ ਤੇ ਸਬਜ਼ੀ ਵਗੈਰਾ।
ਅੱਛਾ, ਕਿਹੜੀ ਸਬਜ਼ੀ ਲੇ ਆਏ?
ਸਬਜ਼ੀ ਟਮਾਟਰ ਵਿਆਜ ਵਗੈਰਾ ਇਹ ਚੀਜ਼ਾਂ।
ਟਮਾਟਰ ਕੀ ਕਿੱਲੋ ਲੈ ਕੇ ਆਏ।
ਤੀਅ ਰਪਏ।
ਅੱਛਾ ਤੇ ਪਿਆਜ਼?
ਚਾਲੀ।
ਅੱਛਾ ਜੀ, ਸਾਡੇ ਤਾਂ ਇੱਥੇ ਬਹੁਤ ਮਹਿੰਗੇ ਹੋਏ ਪਏ ਨੇ ਪਿਆਜ਼।
ਅੱਛਾ ਜੀ, ਕਿਉ?
ਪਤਾ ਨ੍ਹੀਂ।
ਅੱਛਾ।
ਹੋਰ ਰੋਟੀ ਖਾ ਲਈ ਤੂਸੀ?
ਨਈਂ ਹਜੇ ਬਣੀ ਐ, ਬਣ ਰਈ ਐ।
ਅੱਛਾ ਜੀ ਕੀ ਬਣਾਇਆ?
ਬਣਾਇਆ ਰਾਜਮਾ।
ਅਸੀਂ ਵੀ ਅੱਜ ਰਾਜਮਾਹ ਬਣਾਏ।
ਅੱਛਾ।
ਹੋਰ ਕੀ ਲੈਕੇ ਆਏ ਸੀ।
ਹੋਰ ਥੋੜਾ ਬੋਤਾ ਰਾਸ਼ਨ ਦਾ ਸਮਾਨ ਸੀਗਾ, ਸ਼ੈਂਪੂ ਵਗੈਰਾ, ਸਾਬਣ ਵਗੈਰਾ।
ਅੱਛਾ ਜੀ, ਸਬਜ਼ੀਆਂ ਦਾ ਤਾਂ ਰੇਟ ਬਹੁਤ ਹਾਈ ਹੋਇਆ ਹੋਇਆ।
ਹਾਂਜੀ।
ਹਾਂਜੀ ਬੋਲਦੇ ਨ੍ਹੀਂ ਪਏ ਤੁਸੀਂ।
ਹਾਂਜੀ। ਹੈਲੋ।
ਹਾਂਜੀ ਹਾਂਜੀ, ਬੋਲੋ।
ਹਾਂਜੀ।
ਹੋਰ ਕੀ ਕਰ ਰੇ ਸੀ?
ਬਸ ਕੁਛ ਨੀ ਰੋਟੀ ਖਾਣ ਦਾ ਹੁਣ।
ਅੱਛਾ ਜੀ।
ਹਂ।
ਮਾਰਕੀਟ ਕਿਵੇਂ ਗਏ ਸੀ ਆਪਣੇ ਵੀਕਲ ਤੇ ਜਾਂ ਫਿਰ ਆਟੋ ਕਰਕੇ।
ਨਈਂ ਨਈਂ, ਆਪਣੇ ਬਾਈਕ ਤੇ ਗਏ ਸੀ।
ਅੱਛਾ ਜੀ। ਤੁਆਨੂੰ ਕੈੜਾ ਫਾਸਟ ਫੂਡ ਵਧੀਆ ਲਗਦਾ?
ਹਾਂਜੀ?
ਮੈਂ ਕਿਆ ਤੁਆਨੂੰ ਕੇੜਾ ਫਾਸਟ ਫੂਡ ਵਧੀਆ ਲੱਗਦਾ?
ਫਾਸਟ ਫੂਡ ਬਰਗਰ ਵਗੈਰਾ, ਫਾਸਟ ਫੂਡ ਤਾਂ ਵੈਸੇ ਮੈਂ ਖਾਂਦਾ ਨਈਂ।
ਅੱਛਾ ਜੀ, ਕਿਉਂ?
ਡਾਈਟਿੰਗ ਵਗੈਰਾ ਤੇ ਆਂ ਨਾਂ ਤਾਂ।
ਅੱਛਾ ਜੀ।
ਹਂ।
ਕਿਤੇ ਜਿੰਮ ਵੀ ਜਾਂਦੇ ਹੋਵੋਂਗੇ?
ਹਾਂਜੀ?
ਮੈਂ ਕਿਆ ਜਿੰਮ ਵੀ ਜਾਂਦੇ ਹੋਵੋਂਗੇ?
ਹਾਂਜੀ, ਜਿੰਮ ਜਾਂਦੇ ਆਂ।
ਕਦੋਂ ਜਾਂਣੇ ਓਂ?
ਹਾਂਜੀ?
ਮੈਂ ਕਿਆ ਕਦੋਂ ਜਾਂਣੇ ਓਂ?
ਸ਼ਾਮ ਨੂੰ।
ਕਿੰਨੇ ਵਜੇ?
ਸ਼ਾਮ ਨੂੰ ਛੇ ਕ ਪੰਜ ਵਜੇ।
ਅੱਛਾ ਜੀ।
ਹਾਂਜੀ।
ਹੋਰ ਦੱਸੋ ਘਰ ਵਧੀਆ ਸਾਰੇ।
ਹਾਂਜੀ ਸਈ ਐ।
ਸਨੀ ਸ ਦੇ ਵਾਦਰ ਪਾਰਕ ਸੀ ਉਸ ਸ਼ ਘੂਮਤ ਦੀ ਸੀ। ਤੁਹਾਡੇ ਉੱਥੇ ਵਾਟਰ ਪਾਰਕ ਵੀ ਹੈਗੇ ਨੇ?
ਵੋਟਰ ਪਾਰਗ ਹੈਗਾ, ਆੜੀਸ ਵਲਡ ਵਗੈਰਾ ਸਾਰਾ ਕੁਛ ਹੈਗਾ।
ਅੱਛਾ ਜੀ, ਕਿੰਨੀ ਕੁ ਦੂਰ ਆ?
ਇੱਥੋਂ ਥੋੜ੍ਹਾ ਦੂਰੀ ਐ ਦਸ, ਦਸ-ਵੀਅ ਮਿੰਟ।
ਅੱਛਾ ਜੀ, ਤੁਸੀਂ ਕਦੇ ਗੇਂ ਔਂ?
ਗੇ ਹੋਏ ਆਂ ਇੱਕ ਦੋ ਵਾਰੀ।
ਅੱਛਾ ਜੀ, ਕਿਵੇਂ ਦਾ ਸੀ ਉੱਥੇ?
ਗਿਆਰਾਂ ਸੌ ਰੁਪਏ ਪਰ ਬੰਦਾ ਐ।
ਅੱਛਾ ਜੀ।
ਹਾਂਜੀ
ਵਧੀਆ ਬਣਿਆ ਲਾਇਆ
ਹਾਂਜੀ
ਮੈਂ ਕਿਹਾ ਵਧੀਆ ਬਣਿਆ ਹੋਇਆ
ਵਧੀਆ
ਹੋਰ ਨਹੀਂ ਕੀਤੇ ਗਏ ਤੁਸੀਂ ਛੁੱਟੀਆਂ 'ਚ
ਹੈਲੋ
ਮੈਂ ਕਿਹਾ ਹੋਰ ਨੀ ਕੀਤੇ ਗਏ ਛੁੱਟੀਆਂ 'ਚ
ਛੁੱਟੀਆਂ 'ਚ ਹੋਰ ਅੰਬਰਸਰ ਵਗੈਰਾ ਗਏ ਸੀ
ਅੱਛਾ ਜੀ ਅੰਬਰ ਸਾਹਿਬ ਕਿਵੇਂ ਗਏ
ਅੰਬਰਸਰ ਆਪਣੀ ਟ੍ਰੇਨ ਰਾਹੀਂ ਬੁਕਿੰਗ ਟ੍ਰੇਨ ਕਰਾਹੀ ਸੀ ਨਾ ਬੁੱਕ
ਅੱਛਾ ਜੀ ਟ੍ਰੇਨ ਦੀ ਟਿਕਟ ਤੁਸੀਂ ਖੁਦ ਹੀ ਬੁੱਕ ਕਰਵਾਈ ਸੀ
ਹਾਂਜੀ ਮੈੰ ਹੀ
ਅੱਛਾ ਜੀ ਕਿੰਨੇ ਦਿਨ ਲਈ ਗਏ ਸੀ
ਸਾਰੇ ਛੇ ਕ ਜਾਣੇ ਸੀ
ਅੱਛਾ ਜੀ ਕਿੰਨੇ ਦਿਨ ਬਾਰੇ ਟ੍ਰਿਪ ਸੀ ਤੁਹਾਡਾ
ਹਾਂਜੀ
ਕਿੰਨੇ ਦਿਨਾਂ ਦਾ ਟ੍ਰਿਪ ਸੀ
ਸੀਗਾ ਚਾਰ ਦਿਨ ਦਾ
ਅੱਛਾ ਕਿਆ ਕੁਛ ਦੇਖਿਆ ਫਿਰ ਉੱਥੇ
ਉਹ ਚਾਰ ਦਿਨੇ ਉੱਥੇ ਵੀ ਘੁੰਮੇ ਵਗੈਰਾ ਫਿਰੇ ਇੱਧਰ ਉੱਧਰ
ਅੱਛਾ ਜੀ- ਫੇਰ ਉੱਥੇ ਤੁਸੀਂ ਰਾਤ ਕਿੱਥੇ ਰਹੇ
ਜਦਾ ਹੋਟਲੀ ਤੇ
ਅੱਛਾ ਹੋਟਲ ਦਾ ਕਿੰਨਾ ਖਰਚਾ ਹੋ ਗਿਆ ਸੀ।
ਹਾਂਜੀ
ਹੋਟਲ ਦਾ ਕਿੰਨਾ ਖ਼ਰਚਾ ਹੋ ਗਿਆ ਸੀ।
ਔਡੋ ਦਾ ਹੋ ਗਿਆ ਛੇ ਕੁ ਹਜ਼ਾਰ ਹੋ ਗਿਆ ਸੀ।
ਅੱਛਾ ਜੀ ਏ ਸੀ ਰੂਮ ਮਿਲੇ ਸੀ।
ਹਾਂਜੀ
ਤੇ ਡਿਨਰ ਵਗੈਰਾ ਉੱਥੇ ਹੀ ਕਰਦੇ ਸੀ।
ਹਾਂ ਉੱਥੇ ਹੀ ਹੋਟਲ ਅੰਦਰ ਸੀਗਾ
ਅੱਛਾ ਜੀ
ਬ੍ਰੇਕਫਾਸਟ ਸਵੇਰ ਦਾ ਦਿੰਦੇ ਸੀ।
ਹਾਂਡੀ ਉਹੀ ਸਾਰਾ ਹੋਟਲ ਅੰਦਰ ਹੀ ਸੀਗਾ
ਅੱਛਾ ਜੀ ਹੋਰ ਰੂਮ 'ਚ' ਵਧੀਆ ਸੀ। ਬੈਡ ਵਧੀਆ ਲੱਗੇ ਹੋਏ ਸੀ।
ਵਧੀਆ ਸੀ-ਵਧੀਆ ਸੀ ਸਾਰਾ
ਹੋਰ ਨੀ ਕਿਤੇ ਘੁੰਮਣ ਗਏ
ਹਾਂਜੀ
ਅੰਮ੍ਰਿਤਸਰ 'ਚ ਵੋਰ ਨਹੀਂ ਕੀਤੇ ਗਏ
ਹੋਰ ਗਏ ਸੀ। ਸਾਰੇ ਪਾਸੇ ਜਿਵੇਂ ਜਿਲੇਵਲਾ ਬਾਗ ਵਾਗਾ ਬੋਡਰ ਵਗੈਰਾ ਸਾਰੇ ਪਾਸੇ
ਅੱਛਾ ਉੱਥੇ ਕਿਵੇੰਦਾ ਸੀ।
ਉੱਥੇ ਆਪਾ ਆਟੋ ਵਗੈਰਾ ਕਰਕੇ ਗਏ ਸੀ।
ਥੋੜੀ ਦੂਰ ਹੈ ਕਿ ਕਾਫ਼ੀ ਦੂਰ ਹੈ?
ਥੋੜੀ ਦੂਰੀ ਈ ਹੈ।
ਅੱਛਾ ਜੀ ਕਿਆ ਕੁਛ ਦੇਖਿਆ ਫੇਰ ਉੱਥੇ ਕੋਈ ਐਂਟਰੀ ਟਿਕਟ ਵੀ ਸੀ?
ਹਾਂਜੀ
ਐਂਟਰੀ ਟਿਕਟ ਵੀ ਸੀ?
ਹੈਲੋ, ਹਾਂਜੀ?
ਮੈਂ ਕਿਹਾ ਟਿਕਟ ਵੀ ਲੱਗਦੀ ਹੈ ਉੱਥੇ?
ਹਾਂਜੀ ਟਿਕਟ ਲੱਗਦੀ ਹੈ।
ਕਿੰਨੇ?
ਸੌ ਕੁੁ ਰੁਪੇ।
ਅੱਛਾ ਜੀ ਕੀ ਦਿਖਾਂਦੇ ਨੇ ਉਹਦੇ ਅੰਦਰ?
ਸੋਅ ਵੈਸੇ ਆਰਮੀ ਵਗੈਰਾ ਦਾ ਸ਼ੋਅ ਹੁੰਦਾ ਤਾਂ ਉਹ ਹੀ ਦਿਖਾਂਦੇ ਆ ਬਸ।
ਵਧੀਆ ਹੁੰਦਾ?
ਵਧੀਆ ਹੁੰਦਾ।
ਕਿੰਨੇ ਘੰਟਿਆਂ ਦਾ ਹੁੰਦਾ?
ਹੋਂਦਾ ਤੇ ਦੋ, ਤਿੰਨ ਕੁ
ਅੱਛਾ ਜੀ।
ਹੋਰ ਫ਼ੇਰ ਉੱਥੋਂ ਵੀ ਕੋਈ ਸ਼ੋਪਿੰਗ ਕੀਤੀ?
ਨਹੀਂ ਉੱਥੋਂ ਨੀ ਕੀਤੀ ਆ
ਗੋਲਡਨ ਟੈਂਪਲ 'ਚ ਕਦੋਂ ਮੱਥਾ ਟੇਕਯਾ?
ਰਾਤ ਨੂੰ ਦੇਖਿਆ ਸੀ ਮੰਗਲਵਾਰ
ਅੱਛਾ ਜੀ ਭੀੜ ਹੈਗੀ ਸੀ?
ਭੀੜ ਸੀਗੀ ਉੱਥੇ।
ਅਛਾ ਜੀ। ਮੈ ਵੀ ਅਸੀ ਅਸੀ ਤੁਵਾਡੀ ਸਨੈਪ ਦੇਖੀ ਸੀ ਤਾਂ ਮੈ ਤੁਵਾਨੂੰ ਪੁੱਛਿਆ।
ਅਛਾ। ਤੁਸੀ ਕਿਥੇ ਜਾਣਾ ਨੀ ਘੁੰਮਣ ਵਗੈਰਾ ਇਸ ਵਾਰੀ?
ਹਜੇ ਤਾ ਜੀ ਕੋਈ ਪਲੈਨ ਨੀ ।
ਅਛਾ ਤੇ ਜਾਓ ਗੇ ਈ ਕਿਥੇ ਸੋਚਿਯਾ?
ਅਸੀ ਵੈਸ਼ਨੋ ਦੇਵੀ ਦਾ ਸੋਚਿਆ ਸੀ।
ਅਛਾ-
ਹਾਂਜੀ- ਤੁਸੀ?
ਅਸੀ ਤਾਂ ਹਲੇ ਕਿਤੇ ਦਾ ਨੀ ਸੋਚਿਆ ਫਿਲਹਾਲ ਅੰਬਸਰ ਜਾ ਕੇ ਆਏ ਆ ਤਾਂ ਕਰਕੇ। ਹੁਣ ਹਨ ਮਨੀਕਰਨ ਸਾਹਿਬ ਵਗੈਰਾ ਜਾਵਾਂਗੇ ਪਹਾੜਾ ਵਿਚ।
ਅਛਾ ਜੀ ਗਰਮੀ ਵੈਸੇ ਵੀ ਬਹੁਤ ਹੈ ਜਾਣਾ ਚਾਹੀਦਾ।
ਹੂੰ।
ਹੁਣ ਮਾਰਕਿਟ ਕਦੋਂ ਜਾਣਾ ਤੁਸੀ?
ਹਾਂਜੀ-
ਮੈਂ ਕਿਆ ਮਾਰਕੀਟ ਕਦੋਂ ਜਾਨਾ ਹੁਨ
ਰਾਤ ਨੂੰ
ਅੱਛਾ ਜੀ ਐਥੇ ਥੋਡੇ
ਰਾਤ ਨੂੰ ਜਾਨਾ, ਮੋਲ ਹੈਗਾ ਏਥੇ ਤੇ ਓਥੇ ਹੈਗੇ ਆ।
ਅੱਛਾ ਜੀ ਵਦੀਆ ਹੁੰਦਾ ਓਥੇ ਦਾ ਸਮਾਨ।
ਵਦੀਆ ਹੁੰਦਾ ਬੜਾ ਵੀ।
ਤੁਸੀ ਗਏ ਓਂ ਕਦੇ।
ਹੂੰ ਗੇਆ ਤਿੰਨ ਚਾਰ ਵਾਰੀ।
ਅੱਛਾ ਜੀ ਕਿਆ ਲੈ ਕੇ ਆਏ ਸੀ ਤੁਸੀ।
ਅਸੀ ਕੱਪੜੇ ਵਗੈਰਾ ਤੇ ਥੋੜ੍ਹਾ ਜਾ ਘਰ ਵਗੈਰਾ ਦਾ ਸਮਾਨ।
ਸਈ ਰੇਟ ਤੇ ਮਿਲ ਜਾਂਦਾ।
ਸਈ ਸੀ, ਥੋੜ੍ਹਾ ਬੋਤਾ ਸਈ ਸੀ ਵੈਸੇ।
ਅੱਛਾ ਜੀ, ਬਾਜਾਰ ਨਾਲੋਂ ਤਾਂ ਸਈਓ ਮਿਲਦਾ।
ਹਾਂ ਤੁਆਡੇ ਲਈ ਵੀ ਓਥੇ ਕੋਈ ਮੋਲ ਵਗੈਰਾ।
ਨਾਂਜੀ ਸਾਡੇ ਤਾਂ ਇਕ ਅੱਦਾ ਈ ਆ।
ਅੱਛਾ, ਤੇ ਗਏ ਓ
ਹਾਂਜੀ-ਹੈਂਜੀ।
ਓਥੇ ਗਏ ਨੀ ਕਦੀ।
ਹਾਂਜੀ ਇਕ ਵਾਰੀ ਗਏ ਸੀ ਅਸੀ ਵੀ ਕੱਪੜੇ ਲੈ ਕੇ ਆਏ ਸੀ।
ਅੱਛਾ।
ਹਾਂਜੀ। ਚਲੋ ਠੀਕ ਐ ਜੀ ਸਾਡੇ ਘਰੇ ਕੋਈ ਆ ਗੇਆ ਮੈ ਥੋਨੂੰ ਫੇਰ ਕਰਦੀ ਆਂ ਥੋਡੇ ਨਾਲ ਗੱਲ।
ਠੀਕ ਐ ਠੀਕ।
ਠੀਕ ਐ ਜੀ ਸਸ ਰੀ ਕਾਲ।